ਹਾਂਜੀ?
ਕਾਲਜੀ, ਹੋਰ ਠੀਕ ਠਾਕ?
ਹਾਂਜੀ-ਹਾਂਜੀ ਵਧੀਆ ਜੀ, ਤੁਸੀਂ ਸੁਣਾਓ?
ਹਾਂਜੀ ਅਸੀਂ ਵਧੀਆ ਹੋਰ ਕੀ ਕਰ
ਹਾਂਜੀ?
ਦੇ ਸੀ
ਹਾਂਜੀ, ਕੁਛ ਨੀ ਬਸ ਬੈਠੇ ਸੀ, ਕੰਮ ਕੁੁੰਮ ਕਰਕੇ ਵਿਹਲੇ ਹੋਏ ਹੁੰਨੇ।
ਅੱਛਾ, ਹੋ ਗਿਆ ਡਿਨਰ?
ਨਹੀਂ ਹਜੇ ਤੇ ਤਿਆਰੀ ਹੋ ਰਹੀ ਹੈ, ਬਣ ਰਿਹਾ।
ਅੱਛਾ, ਕੀ ਬਣ ਰਿਹਾ?
ਅੱਜ ਦੇਖੋ ਕੀ ਬੰਦਾ ਹਜੇ ਤੇ, ਸਲਾਹ ਹੋਰੀ ਹੈ।
ਅੱਛਾ ਹਜੇ ਸਲਾਹ ਹੋ ਰਹੀ ਏ
ਹਾਂਜੀ।
ਚਲੋ ਵਧੀਆ, ਚਲੋ ਸਲਾਹ ਕਰਕੇ ਬਣਾਉਣਾ ਚਾਹੀਦਾ।
ਹਾਂਜੀ-ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ-ਹਾਂਜੀ, ਹੋਰ ਕਿੱਥੋਂ ਬੋਲਦੇ ਤੁਸੀਂ?
ਮੈਂ ਜੀ ਬਟਾਲੇ ਤੋਂ।
ਅੱਛਾ ਬਟਾਲੇ ਤੋਂ ਠੀਕ ਹੈ ਠੀਕ ਹੈ। ਅੱਛਾ ਵਧੀਆ, ਮੈਂ ਯਮੁਨਾਨਗਰ ਜਗਾਧਰੀ ਤੋਂ।
ਓਕੇ ਓਕੇ।
ਹਾਂਜੀ-ਹਾਂਜੀ, ਹੋਰ ਠੀਕ ਠਾਕ ਸਭ ਘਰੇ?
ਹਾਂਜੀ-ਹਾਂਜੀ ਸਭ ਵਧੀਆ ਜੀ। ਯਮੁਨਾ ਨਗਰ ਤੇ ਯਮੁਨਾਨਗਰ ਤੇ ਸਾਡੇ ਨਾਨਕੇ ਹੈ।
ਅੱਛਾ, ਬਟਾਲੇ ਮੇਰੀ ਭੂਆ ਦੀ ਕੁੜੀ ਵਿਹਾਈ ਹੈ।
ਅੱਛਾ-ਅੱਛਾ
ਹਾਂਜੀ-ਹਾਂਜੀ। ਅੰਬਰਸਰ ਨਾਨਕੇ ਮੇਰੇ, ਗੁਰਦਾਸਪੁਰ ਨਾਨਕੇ
ਠੀਕ ਹੈ।
ਪਠਾਨਕੋਟ ਵੀ ਹੈਗੇ ਨੇ ਲੁਧਿਆਣਾ ਵੀ ਨੇ, ਜਲੰਧਰ ਵੀ ਨੇ ਪੰਜਾਬ ਚ, ਕੁਛ ਨਾਨਕੇ ਹੋ ਗਏ, ਕੁੱਛ ਉਹਨਾਂ ਦੀ ਅੱਗੋਂ ਕੁੜੀਆਂ ਹੋ ਗਿਆ। ਮਤਲਬ ਫੇਰ ਉਹ ਨਾਨਕਿਆਂ ਚ ਹੀ ਆ ਗਏ ਰਿਸ਼ਤੇਦਾਰੀ, ਹਾਂਜੀ ਹਾਂਜੀ ਉਹ ਸਾਰੇ ਉਥੇ ਚਲੇ ਗਏ। ਅਸੀਂ ਇੱਥੇ ਫਸ ਗਏ ਯਮੁਨਾਨਗਰ ਚ।
ਯਮੁਨਾਨਗਰ ਗਰਮੀ ਬਹੁਤ ਹੈ।
ਬਹੁਤ ਜ਼ਿਆਦਾ! ਬਹੁਤ ਜਿਆਦਾ! ਪੰਜ-ਚਾਰ ਦਿਨ ਹੋ ਗਏ ਨੇ ਬਹੁਤ ਗਰਮੀ ਏ।
ਹਾਂ
ਬਹੁਤ ਜ਼ਿਆਦਾ, ਗਰਮੀ ਕੀ ਕਰੀਏ?
ਇੱਥੇ ਵੀ, ਸੇਮ -ਸੇਮ ਆ, ਥੋੜਾ ਬਹੁਤਾ ਫਰਕ ਹੈ, ਪਰ ਜਗਾ ਇੱਧਰ ਯਮੁਨਾਨਗਰ ਚ, ਫੈਕਟਰੀਆਂ ਕਰਕੇ ਬਹੁਤ ਗਰਮੀ ਹੈ।
ਹਾਂਜੀ- ਹਾਂਜੀ, ਕੁਛ ਫੈਕਟਰੀ ਹੋ ਗਿਆ, ਕੁਛ ਪੋਲਿਊਸ਼ਨ ਹੋ ਗਿਆ।
ਹੂੰ, ਨਾਲੇ ਸ਼ ਸਿਟੀ ਥੋੜ੍ਹੀ ਵੱਡੀ ਹੈ ਨਾ, ਇਸ ਕਰਕੇ।
ਹਾਂਜੀ -ਹਾਂਜੀ, ਹਾਂਜੀ ਆਹ ਤੇ ਹੈ ਵੇ, ਕੁਛ ਪੇੜ- ਪੂੜ ਕੱਟ ਪੇੜ ਕੱਟਦੇ ਪਏ ਨੇ। ਕੁਛ ਐ, ਘਰ -ਘਰ ਚ ਏਸੀ ਲੱਗੇ ਦਾ ਵੇ। ਉਹ, ਹੁਣ ਸਾਰੀ ਹੀਟ ਬਾਹਰ ਹੀ ਜਾਣੀ ਹੈ, ਗਰਮੀ ਇੰਨੀ ਐ ਤੇ ਲੋਕ ਲੋਕਾਂ ਨੇ ਤੇ, ਏਸੀ ਚਲਾਉਣੇ, ਇੱਕ- ਇੱਕ ਘਰ ਚ ਦੋ- ਦੋ, ਤਿੰਨ -ਤਿੰਨ ਏਸੀ ਚੱਲ ਰਹੇ ਨੇ, ਤੇ ਗਰਮੀ ਉੱਥੇ ਕੀ?
ਹਾਂਜੀ, ਸਾਡੇ ਇੱਥੇ ਵੀ ਗਰਮੀ ਚਲੋ ਹੈ ਵਾ, ਭਾਜੀ ਇੱਥੇ ਸਾਡੇ ਫੈਕਟਰੀਆਂ, ਵਗੈਰਾ ਨਹੀਂ ਹੈ ਕੋਈ ਵੀ।
ਹਾਂਜੀ, ਨਹੀਂ ਸਾਡੇ ਜਗਾਦਰੀ ਚ ਬਹੁਤ ਫੈਕਟਰੀਆਂ ਨੇ, ਜਗਾਦਰੀ, ਯਮੁਨਾ ਨਗਰ ਇੰਨੀਆਂ ਨਹੀਂ, ਯਮੁਨਾ ਨਗਰ ਨਹੀਂ ਇੰਨੀ, ਜਿੰਨੀ ਜਗਾਦਰੀ ਚ ਹੈਗੀ। ਪਰ, ਅਸੀਂ ਵੀ ਤੇ ਜਗਾਦਰੀ ਰਹਿੰਦੇ ਹਾਂ।
ਜਗਾਦਰੀ ਜਿਹਦੇ, ਹਰ ਘਰ ਉੱਪਰ ਹੈ, ਫੈਕਟਰੀ ਥੱਲੇ ਹੈ
ਹਾਂਜੀ- ਹਾਂਜੀ, ਹੈਗੀ ਹੈ।
ਹਾਂ, ਸਾਰੇ ਘਰਾਂ ਚ ਇ ਏੱਦਾ ਹੈ।
ਹਮ, ਭਾਂਡਿਆਂ ਦੀ ਫੈਕਟਰੀ ਜ਼ਿਆਦਾਤਰ ਹੈਗੀਆਂ ਨੇ।
ਹਾਂਜੀ, ਹਾਂਜੀ ਜ਼ਿਆਦਾ ਤਰ ਭਾਂਡਿਆਂ ਦੀ ਹੋਗਿਆਂ ਕੋਈ ਸੈਂਟ, ਫੈਕਟਰੀ ਦਾ ਕੰਮ ਹੋ ਗਿਆ ਏਦਾਂ ਦੇ ਬਹੁਤ ਜ਼ਿਆਦਾ,
ਲਾਈਟ ਵੀ ਚਲੀ ਗਈ, ਚਲਾ ਰੀ, ਚਲਾ ਰੀ ਊ, ਅੱਛਾ। ਬਸ ਕੀ ਕਰੀਏ ਗਰਮੀ ਤੇ ਹੈ ਈ ਐ, ਹੁਣ ਕਿੱਥੇ ਜਾ ਸਕਦੇ ਆ।
ਘੁੰਮਣ ਦਾ ਹੀ ਪਲੈਨ ਬਣਾ ਲਓ ਕਿਤੇ,
ਘੁੰਮਣ ਦਾ ਪਲਾਨ ਤੇ ਓ ਆਏ ਨੇ ਵੈਸ਼ਨੋ ਦਰਬਾਰ ਹੋ ਆਏ ਆ।
ਵੈਸ਼ਨੋ ਦਰਬਾਰ ਤੇ ਹੋਰ ਗਰਮੀ ਐ।
ਬੋ ਜਾਦਾ ਅਸੀ ਤੇ ਸੋਚੇਆ ਸੀ ਕਿ ਉਪਰ ਠਾੰਡ ਹੋਏਗੀ ਪਰ ਨਈ ਉਤੇ ਵੀ ਐ ਕਿ ਬੜੀ ਗਰਮੀ ਸੀ।
ਉੱਥੇ ਠੰਡ ਹੁੰਦੀ ਨੀ ਆ ਉੱਥੇ ਠੰਢ ਸਿਰਫ਼ ਹੁੰਦੀ ਫੇਰ ਜਨਵਰੀ ਫਰਵਰੀ ਚ।
ਨਹੀਂ ਬਟ ਐਵੇਂ ਕਿ ਹੁੰਦੀ ਹੈ ਉੱਪਰ ਭਵਨ ਤੇ ਤੇ ਠੰਡ ਹੁੰਦੀ ਹੈ ਪਰ ਐਤਕੀ ਨਹੀਂ ਸੀ।
ਹੁੰਦੀਏ ਬਹੁਤ ਘੱਟ ਹੁੰਦੀ ਆ।
ਹਾਂ ਕਿਉਂਕਿ ਲਾਸਟ ਟਾਈਮ ਅਸੀਂ ਗਏ ਸੀ ਦੋ ਸਾਲ ਪਹਿਲਾਂ ਉਦੋਂ ਅਹੀ ਜੂਨ ਚ ਹੀ ਗਏ ਸੀ। ਬੋਤ ਠਾੰਡ ਸੀ, ਬੋਤ ਜਾਦਾ ਠਾੰਡ ਸੀ, ਕੰਮਨੀ ਛਿੜਦੀ ਪਈ ਸੀ ਓਥੇ ਬੈ ਕੇ। ਕੰਬਲ ਦੇ ਵਿੱਚ ਵੀ
ਹਾਂ ਇਸ ਵਾਰ ਇਸ ਟਾਈਮ ਤੇ ਜੰਮੂ ਚ ਵੀ ਗਰਮੀ ਆ ਉੱਥੇ ਵੀ ਗਰਮੀ ਆ ਬਹੁਤ ਜ਼ਿਆਦਾ।
ਹਾਂਜੀ ਕਿ ਸਾਰੇ ਪਾਸੇ ਗਰਮੀ ਬੜੀ ਪੈਂਦੀ ਕਿ ਬੜੇ ਸਾਲਾਂ ਬਾਅਦ ਇਹ ਵਾਲੀ ਗਰਮੀ ਬਹੁਤ ਲੱਗ ਰਹੀ ਐ।
ਹੂੰ, ਕੋਈ ਠੰਡੀ ਜਗ੍ਹਾ ਤੇ ਜਾ
ਠੰਡ, ਜਿੱਥੇ ਮਰਜ਼ੀ ਚੱਲੇ ਜਾਓ, ਆਉਣਾ ਤੇ ਵਾਪਸ ਇੱਥੇ ਹੀ ਹੈ, ਪਹੁੰਚੋਗੇ
ਵਾਪਸ ਤੇ, ਇਥੇ ਈ ਆਣਾ ਪੈਣਾ।
ਫ਼ਾਇਦਾ ਕੀ ਹੈ, ਯਾ ਤਾਂ ਉਥੇ ਥੋੜੇ ਦਿਨ ਬੰਦਾ ਰਵੇ। ਫੇਰ ਤੇ ਹੈ ਹੀ ਏ, ਬਟ ਆਉਣਾ, ਦੋ ਦਿਨ ਰਹਿ ਲਉਗੇ, ਚਾਰ ਦਿਨ ਰਹਿ ਲਉਗੇ ਫੇਰ, ਵਾਪਸ ਆਉਣਾ ਇੱਥੇ ਹੀ ਏ
ਹਾਂ ਫੇਰ ਤੇ, ਆਉਣਾ ਪੈਣਾ ਹੀ ਐ ਵਾਪਸ
ਫੇਰ, ਫੇਰ ਇਸ ਤੋਂ ਵਧੀਆ, ਗਰਮੀ ਚ ਬੈਠੇ ਰਹੋ, ਜ਼ਿਆਦਾ ਵਧੀਆ, ਆਪਣੇ ਘਰ ਹੀ ਏਸੀ ਚ ਲਾ ਲੋੋ ਠੰਡਾ ਮੌਸਮ ਲੱਲੋ।
ਹੋਰ, ਹੋਰ ਵੈਸੇ ਵੀ ਬਾਹਰ ਵੀ ਕਿਤੇ ਜਾਈਏ, ਸਾਰੇ ਪਾਸੇ ਈ ਗਰਮੀ ਐ। ਤੁਹਾਡੇ ਰਿਸ਼ੀਕੇਸ਼ ਐ ਲਾਗੇ ਰਿਸ਼ੀਕੇਸ਼ ਪਿਛਲੇ ਮਹੀਨੇ ਮੈਂ ਗਿਆ ਹੀ ਰਿਸ਼ੀਕੇਸ਼, ਇੰਨੀ ਜ਼ਿਆਦਾ ਗਰਮੀ ਹੀ ਉੱਥੇ
ਅੱਛਾ! ਛੁੱਟੀਆਂ ਚ ਕਿੱਥੇ ਗਏ ਸੀ ਘੁੰਮਣ ਫਿਰ?
ਛੁੱਟੀਆਂ ਚ ਰਿਸ਼ੀਗੇਜ ਗਏ ਪਿਛਲੇ ਮੀਨੇ ਇਸ ਵਾਰ ਤੇ ਹਜੇ ਕਿਤੇ ਗਏ ਨੀ। ਅ ਫਿਲਾਲ ਥੋੜੀ ਬੌਤੀ ਓ ਸੱਟ ਜੀ ਲੱਗੀ ਉਹਦੇ ਕਰਕੇ ਜਾਇਆ ਨੀ ਗਿਆ ਕਿਤੇ।
ਠੀਕ ਏ।
ਅਗਲੇ ਮ੍ਹੀਨੇ ਹੁਨ ਕਸ਼ਮੀਰ ਜਾਵਾਂਗੇ ਕਸ਼ਮੀਰ ਦੀ ਸਲਾਅ ਹੈਗੀ ਐ।
ਅੱਛਾ, ਵਦੀਆ ਫਿਰ ਤੇ।
ਉੱਥੇ ਠੰਡਾ ਮੌਸਮ ਕਸ਼ਮੀਰ ਚ।
ਹਾਂਜੀ ਹਾਂਜੀ ਹਾਂਜੀ।
ਇਸ ਟਾਈਮ ਤੇ ਉਥੇ ਪੂਰੀ ਬਰਫ਼ ਵਾਲਾ ਕਾੰਮ ਐ।
ਆ ਹ
ਹੂੰ।
ਵਧੀਆ ਫੇਰ ਇੱਥੇ ਐਸ ਜਗ੍ਹਾ ਤੇ ਜਾਣ ਦਾ ਦਿਲ ਕਰਦਾ ਨਾ ਜਿੱਥੇ ਬਰਫ਼ ਬੁਰਫ ਪੈਂਦੀ ਹੋਵੇ ਵਦੀਆ ਲੱਗੇ ਫਿਰ ਰਿਸ਼ੀਕੇਸ਼ ਜਾਓ ਉਥੇ ਵੀ ਓਹੀ ਗਰਮੀ ਐ ਕੇ ਫੇਿਰ ਫਾਇਦਾ ਕੀ ਫਰ ਬਟਾਲੇ ਨਾ ਬੈਠੇ ਰਹੋ।
ਹੋਰ ਹੋਰ ਰਿਸ਼ੀਕੇਸ਼ ਚ ਬਹੁਤ ਗਰਮੀ ਆ ਸਾਡੇ ਅੰਬਰ ਅੰਬਰਸਰ ਜਾਈਦੈ ਦਰਬਾਰ ਸੈਬ, ਓਥੇ ਇੰਨੀ ਸਾਰਾ ਦਿਨ
ਭੀੜ ਈ ਬੜੀ ਹੁੰਦੀ ਓਥੇ ਤੇ ਖੜੇ ਹੋਏ-ਹੋਏ ਕਿੰਨਾ ਟੈਮ ਲੱਗ ਜਾਂਦਾ ਬੌਟ। ਭੀੜ ਹੋਂਦੀ ਏ ਬਹੁਤ ਜਿਆਦਾ, ਪਰ ਐ ਓੱਥੇ ਜਾ ਕੇ ਆਨੰਦ ਤੇ ਆਂਦੈ ਬਹੁਤ
ਹਾਂ, ਆਨੰਦ ਤੇ ਆਂਦੈ ਪਰ ਏ ਉੱਥੇ ਜਾਨੈ, ਤੇ ਬੰਦਾ ਰਾਤ
ਹਾਂਜੀ, ਹਾਂਜੀ, ਐਸ ਟੈਮ ਵੀ ਬੰਦਾ ਜਾਏਗਾ ਨਾ ਤੇ ਮਤਲਬ ਦੱਸ-ਗਿਆਰਾਂ ਵਜੇ ਜਾਉ, ਆਰਾਮ ਨਾਲ ਰਾਤ ਦੀ ਔ ਕਰਕੇ ਦੋ, ਵਜੇ ਹੁੰਦੀ ਐ ਨਾ।
ਹਾਂ, ਦੋ, ਦੋ ਵਜੇ ਗੇਟ ਖੁਲਦੈ ਨਾ, ਤੇ ਦੋ ਵਜੇ ਮੱਥ ਮੱਥਾ ਟੇਕ ਕੇ ਤੇ ਬੰਦਾ, ਠੰਡੇ-ਠੰਢੇ ਬਾਹਰ ਆਜੇ। ਕੋਈ ਗਰਮੀ ਨੀ ਹੁੰਦੀ, ਕਛ ਨੀ ਹੁੰਦਾ, ਦਿਨ ਵੇਲੇ ਦਿਨ ਦਾ, ਨਾਲੇ ਰਾਤ ਨੂੰ ਟਾਈਮ ਘੱਟ ਲੱਗਦੈ, ਦਿਨ ਵੇਲੇ ਟਾਈਮ ਬਹੁਤ ਜਾਦਾ ਲੱਗਦੈ।
ਦਿਨੇ ਟਾਈਮ ਬਹੁਤ ਲੱਗਦੈ, ਪੱਥਰ ਯ ਪੱਥਰ ਹੈਗੇ ਨੇ ਸਾਰੇ ਓ ਵੀ ਗਰਮ- ਗਰਮ ਹੋਂਦੇ ਨੇ। ਭੱਜਦੇ ਰਹੋ ਅੱਗੇ-ਅੱਗੇ?
ਏਸ ਟਾਈਮ ਤੇ, ਜਿੱਦਾਂ ਦੀ ਗਰਮੀ ਐ ਮਲਬ ਕਿ ਭੀੜ ਵੀ ਏਨੀ ਜਾਦਾ ਵਾ, ਕਿ ਛੁੱਟੀਆਂ ਕਰਕੇ ਅਰਾਮ ਨਾਲ ਚਾਰ-ਪੰਜ ਘੰਟੇ ਚਾਹੀਦੇ ਐ, ਮੱਥਾ ਟੇਕਣ ਵਾਸਤੇ
ਪਰ ਐ ਏ ਨਾ, ਹੁਨ ਜੂਨ ਚ ਛੁੱਟੀਆਂ ਨੇ, ਹਰ ਤੀਰਥ ਸਥਾਨ ਜਿੱਥੇ ਮਰਜ਼ੀ ਚੱਲ ਜੋ, ਓੱਥੇ ਭੀੜ ਤੇ, ਦੇਖੋ ਹੈ ਈ ਹੈ ਵੇ।
ਹਾਂ, ਭੀੜ ਸਾਰੇ ਕਿਤੇ ਐ, ਛੁੱਟੀਆਂ ਕਰਕੇ ਨਾ, ਸਾਰੇ ਅਪਣੇ ਬੱਚੇ ਲੈ ਘੁੰਮਣ ਡਏ
ਕਿੰਨੀ ਭੀੜ ਸੀ, ਵੈਸ਼ਨੋ ਦਰਬਾਰ, ਕਿੰਨੇ ਪੰਜ ਲੱਖ ਲੋਗਾਂ ਨੇ ਓੱਦਨ ਦਰਸ਼ਨ ਕੀਤੇ ਸੀ।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
ਪੰਜ ਲੱਖ ਲੋਕ ਕਹਿਣੇ ਆਸਾਨ ਨੇ ਕਿੰਨੇ ਹੋਣਗੇ ਉਹ
ਐ ਪੰਜ ਲੱਖ ਕੈਨਾ ਆਸਾਨ ਐ ਜੇ ਓ ਕੱਠੇ ਵੇਖਨੇ ਓ ਬੜੇ ਮੁਸ਼ਕਿਲ ਐ।
ਓਹੀ ਤੇ, ਤੇ ਭੀੜ ਤੇ ਹਰ ਸਥਾਨ ਤੇ ਹੈਗੀ ਸੀ ਖਾਟੂ ਗਏ ਸੀ ਓੱਥੇ ਵੀ ਪੀੜ ਸੀ।
ਅੱਠ ਸ਼ਾਮ ਨੂੰ ਬਹਤ ਗਰਮੀ ਏ।
ਖਾਟੂ ਸ਼ਾਮ, ਜੀ ਹਾਂ, ਮੈਂ ਬਾਬਾ ਜੀ ਨੂੰ ਮੰਨਦੀ ਆਂ, ਖਾਟੂ ਸ਼ਾਮ ਜੀ ਨੂੰ, ਤੇ ਮੈਂ ਜਾਨੀ ਆਂ ਓੱਥੇ। ਤੇ ਬਹੁਤ ਭੀੜ ਸੀ, ਐਤਕੀ ਵੀ ਬੜੀ ਭੀੜ ਸੀ।
ਅੱਛਾ, ਅੱਛਾ।
ਸੱਲਦੀ ਰਹਿੰਦੀ ਏ, ਭੀੜ ਤੇ ਹੈ ਈ ਏ, ਜਿੱਥੇ ਮਰਜੀ ਚਲੇ ਜਾਓ।
ਹੂੰ।
ਅੱਜ-ਕੱਲ ਹਰ, ਹਰ ਏਕ ਸਥਾਨ ਚ ਭੀੜ ਹੈਗੀ ਏ।
ਬਿਲਕੁਲ, ਬਿਲਕੁਲ। ਛੁੱਟੀਆਂ ਕਰਕੇ ਐ, ਕੀ ਕਰ ਸਕਦਾ ਬੰਦਾ।
ਹਾਂਜੀ, ਹਾਂਜੀ ਟਰੇਨਾਂ ਟਰੂਨਾ ਸਭ ਫੁੱਲ ਨੇ।
ਸਵ ਫੁੱਲ ਐ ਸਵ
ਕੋਈ ਰਿਜਵੇਸ਼ਨ ਨੀ ਮਿਲ ਰੀ, ਕੋਈ ਤਤਕਾਲ ਚ ਨੀ ਮਿਲ ਰੀ, ਕੋਈ ਕੋੱਛ ਨੀ ਟਿਕਟ ਮਿਲਦੀ। ਜਨਰਲ ਡੱਬੇ ਤੇ ਠੁੱਸੇ ਪਏ ਨੇ
ਹਾਂ, ਹੁਨ ਤੇ ਵੈਹੇ ਵੀ ਓ ਵਂਦੇ ਭਾਰਤ ਚੱਲ ਗੀ ਐ ਓਦਾ ਥੋੜਾ ਵਦੀਆ ਹੋ ਗਿਆ। ਐਥੋਂ ਦੀ ਸਿੱਧਾ ਕਟਰੇ, ਸਿੱਧਾ ਕਟਰੇ ਪੋਂਚ ਜਾਂਦੀ ਐ। ਵੈਸ਼ਨੋ ਮਾਤਾ ਨਈ, ਓ ਵਂਦੇ ਭਾਰਤ ਜੇੜੀ ਐ ਓ ਜਾਦਾ ਵਦੀਐ, ਫੁੱਲ ਏ-ਸੀ ਐ।
ਅੱਛਾ, ਅੱਛਾ, ਅੱਛਾ ਨਈ ਫੁੱਲ ਏ-ਸੀ ਸਭ ਤੋ ਬੈਸਟ ਏ ਗਰਮੀਆਂ ਚ ਜਾਓ ਤੇ ਫੁੱਲ ਏ-ਸੀ ਸਭ ਤੋ ਬੈਸਟ, ਟਿਕਟ ਜ਼ਰੂਰ ਮੈਂਗੀ ਹੁੰਦੀ ਏ ਬਟ ਓ ਠੀਕ ਰੈਂਦੀ ਏ‌। ਅਹੀ ਖਾਟੂ ਜਾਨੇ ਆਂ, ਅਹੀ ਵੀ ਏ-ਸੀ ਦੀ ਬੁੱਕ ਕਰਾਕੇ ਜਾਨੇ ਆਂ।
ਹਾਂਜੀ, ਹਾਂਜੀ ਸਾਡੇ ਏਥੋ ਬਟਾਲੇ ਤੋ ਚਲਦੀ ਐ, ਤੇ ਚਾਰ ਚਾਰ ਘੈਂਟੇ ਵਿੱਚ ਪੂਰੇ ਕਟਰੇ, ਵੈਸ਼ਨੋ ਮਾਤਾ ਕਟਰੇ ਲਾ ਦੇਂਦੀ ਐ।
ਅੱਛਾ ਜੀ।
ਹਾਂਜੀ, ਸਪੀਡ ਬੋਤ ਐ ਨਾ ਓਦੀ ਜੇੜੀ ਦੂਸਰੀ ਟਰੇਨ ਐ ਓ ਤੇ ਲੱਗਦੇ ਛੇ ਘੈਂਟੇ, ਏਦਾ ਲੱਗਦੇ ਐ ਚਾਰ ਘੈਂਟੇ ਜੇ ਆਪਨੀ ਕਾਰ ਚ ਜਾਈਏ ਫੇਰ, ਫੇਰ ਵੀ ਚਾਰ-ਪੰਜ ਘੈਂਟੇ ਲੱਗ ਈ ਜਾਂਦੇ ਐ।
ਹਾਂ, ਇਨਾ ਤੇ ਹੈਈ ਏ ਟ੍ਰੈਫਿਕ ਨਾ ਹੋਵੇ ਤੇ ਠੀਕ ਐ ਅਦਰਵਾਈਜ਼ ਫੇਰ ਤੇ ਟਾਈਮ ਲੱਗਦਾ ਈ ਐ ਟ੍ਰੈਫਿਕ ਵਗੈਰਾ
ਹਾਂਜੀ, ਬਾਕੀ ਉਹ ਰੋਡ ਵਗੈਰਾ ਬਣਦੀ ਪਈ ਐ ਉਹਦੇ ਕਰਕੇ ਵੀ ਐ।
ਹਾਂ। ਉਹ ਤਾਂ ਹੈ ਹੀ ਥੋੜ੍ਹਾ ਫਰਕ ਪੈਂਦਾ ਹੀ ਹੈਗਾ ਟਾਈਮਿੰਗ ਦਾ ਹੀ ਫਰਕ ਪੈਂਦਾ, ਬਾਕੀ ਕੀ ਆਪਣਾ ਵਾਈਕਲ ਆਪਣਾ ਹੀ ਹੁੰਦਾ, ਵੈਸੇ ਮੇਰੇ ਹਿਸਾਬ ਨਾਲ ਤੇ ਆਪਣਾ ਵਾਇਕਲ ਬੈਸਟ ਏ।
ਹਾਂਜੀ-ਹਾਂਜੀ।
ਜਦੋਂ ਵੀ ਫਰੀ ਹੋਇਆ ਬੰਦਾ ਉਸ ਟਾਈਮ ਤੁਰ ਪਿਆ।
ਹਾਂ, ਆਪਣੇ ਬਾਈਕੱਲ ਦਾ ਏ ਐ ਜਦੋਂ ਘੁੰਮਣ ਕਿਤੇ ਗਏ ਜਿੱਥੇ ਦਿਲ ਕੀਤਾ ਬ੍ਰਰੇਕ ਮਾਰ ਲੀ। ਖਲੋ ਗੇ, ਫੇਰ ਟ੍ਰਰੇਨ ਦਾ ਤੇ ਹਾਂ, ਟ੍ਰਰੇਨ ਨੇ ਤੇ ਫਿਰ ਉੱਥੇ ਹੀ ਰੁੱਕਣਾ ਜਿੱਥੇ ਉਹਦਾ ਸਟੋਪ ਐ।
ਪਰ ਅੱਜ ਕੱਲ੍ਹ ਲੇਟ ਚੱਲ ਰਹੀਆਂ ਨੇ ਬਹੁਤ ਟਰੇਨਾਂ ਲੇਟ ਦੋ-ਦੋ ਘੰਟੇ ਲੇਟ ਚੱਲ ਰਹੀਆਂ ਨੇ।
ਹਾਂਜੀ-ਹਾਂਜੀ।
ਮੈਂ ਸਰਦੀਆਂ ਕਾਰਨ ਲੇਟ ਚੱਲਦੀਆਂ ਹੀ, ਹੁਣ ਗਰਮੀਆਂ ਕਾਰਨ ਲੇਟ ਚੱਲ ਰਹੀ ਐ।
ਹੁੰ, ਬਾਕੀ ਪਾਣੀ ਵਗੈਰਾ ਦਾ ਬਾਰਿਸ਼ ਬੁਰਿਸ਼ ਵੀ ਹੁੰਦੀ ਪਈ ਐ ਕਈ ਜਗ੍ਹਾ ਤੇ। ਕਈ ਜਗ੍ਹਾ ਤੇ ਨਹੀਂ ਵੀ ਹੋ ਰਹੀ ਸਾਡੇ ਇੱਥੇ ਤੇ ਹੈ ਨਹੀਂ।
ਹੋਰ ਇਕੱਲੇ ਰਹਿ ਕੇ ਤੁਸੀਂ ਕੀ ਪਸੰਦ ਕਰਦੇ ਹੋ ਕਰਨਾ?
ਬਸ ਕੁਛ ਨੀ ਵੇਹਲੇ ਬਹਿਗ ਫੋਨ ਚਲਾਈ ਦੇ ਹੋਰ ਕੀ ਕਰਨਾ।
ਆ ਤੇ ਹੈਈ ਏ ਫੋਨ ਏਕ ਅੱਛਾ ਤਰੀਕਾ ਹੈਗਾ ਏ, ਆਂਈ ਅਪਨਾ ਟਾਈਮ ਪਾਸ ਕਰਨ ਲਈ। ਔਰ ਕੋਛ ਨਾ ਮਿਲੇ ਗੇਮ ਖੇਲੋ, ਰੀਲਾਂ ਵੇਖ ਲੋ, ਫੇਸਬੁੱਕ ਚਲਾ ਲੋੋ, ਇੰਸਟਾ ਚਲਾ ਲੋ ਬੱਸ ਆਹੀ
ਔਰ ਇੰਸਟਾਗ੍ਰਾਮ ਤੇ ਸਭ ਤੋ ਮਾੜੀ ਆਦਤ ਐ, ਇੱਕ ਵਾਰੀ ਖੋਲ ਲੇ ਇੰਸਟਾਗ੍ਰਾਮ ਤੇ ਸਭ ਤੋ ਮਾੜੀ ਆਦਤ ਐ।
ਸਈ ਗੱਲ ਏ।
ਇੱਕ ਵਾਰੀ ਖੁੱਲ ਗਿਆ ਤੇ ਫੇਰ
ਮੈਂ ਤੇ ਮੈਂ ਤੇ ਜਾਦਾ ਜਾਦਾ ਫੇਸਬੁੱਕ ਚਲਾਣੀ ਹਾਂ, ਉਂਦੇ ਚ ਸੀਰੀਅਲ ਵਗੈਰਾ ਆਂਦੇ ਨੇ ਨਾ
ਹਾਂ-ਹਾਂ, ਉਹ ਵੈਬ ਸੀਰੀਜ਼ ਆ ਜਾਂਦੀ ਐ ਸੀਰੀਅਲ ਆ ਜਾਂਦੇ ਐ ਉਹਦੇ ਚ।
ਹਾਂ, ਉਹ ਮੈਂ ਉਹੀ ਦੇਖਦੀ ਹ ਅਨੁਪਮਾ ਆ ਜਾਂਦਾ ਐ ਫੇਰ ਉਹ ਦੇਖਦੀ ਰਹਿੰਦੀ ਹਾਂ ਯਾ ਖਾਟੂ ਸ਼ਾਮ ਜੀ ਤੇ ਭਜਨ ਆਂਦੇ ਰੈਂਦੇ ਨੇ, ਇੰਸਟਾ ਤੇ ਵੀ ਓ ਦੇਖਦੇ ਰੈਨੇ ਆ
ਹਾਂਜੀ-ਹਾਂਜੀ।
ਚਲੋ ਠੀਕ ਏ ਮੈਨੂੰ ਕੋਲ ਆ ਰੀ ਮੈਂ ਕਰਨੀ ਆ
ਠੀਕ ਐ, ਓ ਓਕੇ ਜੀ ਸਾਸ੍ਰੀ ਕਾਲ ਜੀ।